ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ, ਹੋਰ ਸੁਣਾਓ ਠੀਕ ਹੋ ਤੁਸੀਂ?
ਹਾਂਜੀ ਤੁਸੀਂ ਸੁਣਾਓ ਹੋਰ ਕਿਵੇਂ ਯਾਦ ਕੀਤਾ?
ਬਸ ਜੀ ਵਧੀਆ ਵਧੀਆ ਮੈਂ ਕਹਿਣਾ ਸੀ ਅੱਜ ਤੇ ਮੈਂ ਥੱਕ ਈ ਗਈ ਆ, ਮੇਰੇ ਮੁੰਡੇ ਨੂੰ ਰਾਤੀ ਚੱਕਰ ਆ ਗਏ। ਸਿਰ ਪੀੜ ਹੋਣ ਲੱਗ ਗਿਆ ਰਾਤੀ ਸਾਰੀ ਰਾਤ ਅਸੀਂ ਪਰੇਸ਼ਾਨ ਰਹੇ। ਸਵੇਰੇ ਉੱਠ ਕੇ ਅਸੀਂ ਦੇਖਿਆ ਕਿ ਉਹਨੂੰ ਦਿਖਾਨੇ ਆ ਡਾਕਟਰ ਕੋ ਬੀ ਪੀ ਬੂਪੀ ਵੀ ਫਿਰ ਸਈ ਸੀ। ਦੇਖਿਆ ਅੱਖਾਂ ਚੈੱਕ ਕਰਾਈਆਂ ਤੇ ਉਹਦੀ ਆਈ ਸ਼ੈਡ ਵੀਕ ਹੋ ਗਈਆਂ ਨੇ ਤਾਂਈ ਲੱਗ ਗਿਆ।
ਚਸ਼ਮਾ ਲੱਗ ਗਿਆ ਉਹਨੂੰ? ਹਾਂਜੀ ਬੱਚਿਆਂ ਨੂੰ ਇੰਨਾ ਮੋਬਾਇਲ ਨੀ ਦਿਖਾਉਣਾ ਚਾਹੀਦਾ। ਅੱਜ ਕੱਲ ਤੇ ਦਵਾਈਆਂ ਸਭ ਵਗੈਰਾ ਔਨਲਾਈਨ ਈ ਆਣ ਲੱਗ ਗਏ ਨੇ ਬੱਚਿਆਂ ਨੂੰ ਬਹੁਤ ਈ ਜਿਆਦਾ ਮੋਬਾਇਲ ਦੀ ਪੈ ਗਈ ਐ, ਮੇਰਾ ਵੀ ਭਤੀਜਾ ਹੈਗਾ ਉਹ ਵੀ ਬੋਤ ਜਦੋਂ ਮੋਬਾਇਲ ਦੇਖਦੀ ਮੈਂ ਉਹਨੇ ਕਿੰਨੀ ਵਾਰੀ ਕਿਹਾ ਵੀ ਮੋਬਾਇਲ ਨਾ ਦੇਖਿਆ ਕਰ ਨਾ ਦੇਖਿਆ ਕਰ ਉਹ ਉਹ ਤੇ ਮੁੜਦਾ ਈ ਨੀ।
ਹੈਲ ਹਾਂਜੀ ਹਾਂਜੀ, ਉਹ ਵੀ ਬਹੁਤ ਮੋਬਾਈਲ ਦੇਖਦਾ ਐ। ਹੁਣ ਕੀ ਕਰੀਏ ਜੀ ਮੋਬਾਇਲ ਫੋਨ ਦੇ ਬਿਨਾਂ ਜ਼ਿੰਦਗੀ ਈ ਨੀ ਐ ਪਰ ਕੀ ਕਰੀਏ। ਬੱਚਿਆਂ ਨੇ ਤੇ ਮੋਬਾਈਲ ਫੋਨ ਦੇਖ ਕੇ ਦੇਖ ਕੇ ਇਨਾ ਵਰ ਇਨਾ ਵਰ ਦੇ ਨੇ, ਮੋਬਾਇਲ ਵੇਖ ਵੇਖ ਕੇ ਸਾਰੀ ਰਾਤ ਸੋਦੇ ਨੀ।
ਹਾਂਜੀ-ਹਾਂ, ਹਾਂ-ਹਾਂਜੀ-ਹਾਂਜੀ। ਤੁਹਾਡੀ ਗੱਲ ਬਿਲਕੁਲ ਸਈ ਕੀ ਕਰੀਏ ਬੱਚੇ ਜਦੀ ਉਹੀ ਇਨੀ ਉਹ ਖਰਾਬ ਹੌ ਗਈ
ਹਾਂ ਚਲੋ ਅਸੀ ਇਕ ਪਾਸੇ ਵੇਖੀਏ ਫਾਇਦੇ ਤਾਂ ਬੜੇ ਨੇ ਮੋਬਾਈਲ ਫੋਨ ਦੇ ਬੰਦਾ ਮਤਲਬ ਕਿਥੋ ਵੀ ਚੀਜ ਮੰਗਵਾ ਸਕਦਾ ਅੱਜ ਕੱਲ ਕੁਛ ਨੀ ਐ ਹੁਣ ਨਈ ਔਡਰ ਕਰ ਸਕਦਾ ਐ, ਪਰ ਜੇ ਜਿਆਦਾ ਵਰਤਣ ਨਾ ਨਾ ਬੱਚਿਆਂ ਦੇ ਉਤੇ ਅਸਰ ਪੀਦਾ ਪਿਆ, ਉਹ ਨਾ ਪੜ੍ਹਾਈ
ਮੋਬਾਇਲ ਨਾਲ ਬੱਚੇ ਪੜ੍ਹਾਈ ਵੀ ਨਹੀ ਕਰ ਪਾ ਰਹੇ ਫੇਰ ਕਿਨੀ ਵਾਰੀ ਬੋਲਦੇ ਬੋਲਦੀ ਆਂ ਪੜ੍ਹਾਈ ਕਰਲੋ-ਕਰਲੋ-ਕਰਲੋ ਇਹਨਾ ਨੂੰ ਤੇ ਮੁੜਦੇ ਹੀਨੀ ਫੋਨ-ਫੋਨ-ਫੋਨ ਹੁਣ ਮੈ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗੀ ਵੀ ਫੋਨ ਨਾ ਦੇਖ ਕਿਆ ਕਰੋ ਹੁਣ ਬਸ ਪੜ੍ਹਿਆ ਕਰੋ ਆਈ ਸਈਡ ਵੀਕ ਹੋ ਜਾਏਗੀ।
ਬਿਲਕੁਲ ਠੀਕ ਗੱਲ ਨੇ ਇਨੀ ਵੱਡੀ ਮਤਲਬ ਸਮੱਸਿਆ ਬਣ ਗਈ ਮੋਬਾਈਲ ਫੋਨ ਕਿ ਬੱਚੇ ਦਾ ਧਿਆਨ ਪੜ੍ਹਾਈ 'ਚ ਤੇ ਹੈ ਈ ਨੀ। ਪਟਕਦਾ ਇਧਰ ਉਧਰ ਗੇਮਾਂ 'ਚ ਭਟਕਦਾ ਭਟਕੇਗਾ ਸਾਰਾ ਦਿਨ ਇੰਸਟਾਗ੍ਰਾਮ ਚਲਵਾ ਲੋ, ਰੀਲ ਚਲਾ ਲੋ ਤੁਸੀ ਹੁਣ ਵੇਖੋ, ਇੰਸਟਾਗ੍ਰਾਮ ਤੇ ਨਿਕੇ-ਨਿਕੇ ਬੱਚੇ ਨਿੱਕੀ-ਨਿੱਕੀ ਕੁੜੀਆਂ, ਮੁੰਡੇ, ਸਭ ਰੀਲਸ ਜਰੂਰ ਬਣਾਂਣਗੇ। ਮਤਲਬ ਕਿ ਇੱਕ ਦਿਨ ਵੀ ਐਸਾ ਨੀ ਹੋਏਗਾ ਕੀ ਓ, ਰੀਲਸ ਵਗੈਰਾ ਨਾ ਬਨਾਂਨ। ਪਰ ਐਵੇ ਨਾ, ਇਸ ਪਾਸਿਓਂ ਹਟ ਕੇ, ਉਹਨਾ ਦਾ ਪੜ੍ਹਾਈ ਵੱਲ ਧਿਆਨ ਨੀ ਐ। ਪਹਿਲਾਂ ਜਮਾਨਾ ਵਧੀਆ ਸੀ। ਹੁਣ ਬਸ ਸੁਣਨ ਵਸ ਤੇ ਸੀ। ਲੋਕੀ ਆਪਸ 'ਚ ਖੇਡਦੇ ਸੀ ਫਿਰ ਉਸ ਤੋ ਬਾਅਦ ਆਪਸ 'ਚ ਬੈਠੇ ਰਹਿੰਦੇ ਸੀ। ਮਾਂ-ਪਿਓ ਨਾਲ ਵੀ ਬਹਿੰਦੇ ਸੀ। ਹੁਣ ਤੇ ਵੇਖ, ਇਕ ਕਮਰੇ 'ਚ ਬਹਿ ਜਾਂਦੇ ਨੇ ਸਾਰੇ। ਬੋਲ ਦੇ ਕੋਈ ਨੀ। ਇਕ ਦੂਜੇ ਨਾ ਫ਼ੋਨ ਤੇ ਈ, ਸਭ ਫ਼ੋਨ ਚਲਾਂਦੇ ਰਹਿੰਦੇ ਨੇ। ਵੱ ਵਡੇ ਵੇਖ ਲੋ, ਬੱਚੇ ਵੇਖ ਲੋ, ਬਜ਼ੁਰਗ ਵੇਖ ਲੋ। ਅੱਜ-ਕੱਲ੍ਹ ਸਭ ਲੋਕੀ ਫ਼ੋਨ ਦੀ ਵਰਤੋ, ਫ਼ੋਨ ਦੀ ਵਰਤੋ ਕਰਦੇ ਨੇ।
ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਏ। ਜੋ ਸਾਡਾ ਜਮਾਨਾ ਸੀ ਨਾ ਤੇ ਆਪਾ ਨਾ, ਸਾਰੇ ਕੱਠੇ ਹੋ ਕੇ ਨਾ। ਏਨੇ ਮਸਤੀ ਕਰਦੇ ਸੀ ਬਸ, ਆ ਫ਼ੋਨ ਵੱਲ ਧਿਆਨ ਨੀ ਸੀ। ਕੀ ਕਰੀਏ, ਅੱਜ-ਕੱਲ੍ਹ ਦਾ ਜਮਾਨਾ ਈ ਕੋਈ ਹੋਰ ਏ। ਬੱਚਾ ਮੁੜਦੇ ਨੀ। ਕਿਨੀ ਵਾਰੀ ਬੋਲੀਏ।
ਬਿਲਕੁਲ ਠੀਕ ਏ। ਮੈਂ ਤੇ ਨਾ ਬਿਲਕੁਲ ਮੋਬਾਇਲ ਦੇ, ਬਿਲਕੁਲ ਬਿਲਕੁਲ ਮੋਬਾਇਲ ਦੇ ਖਲਾਫ਼ ਆ। ਕਿ ਜੋ ਮੋਬਾਇਲ ਏ, ਸਾਨੂੰ ਬਸ ਆਪਣੀ ਵਰਤ ਤੋ ਕੁੱਝ ਕਰੋ। ਜੋ ਸਨੂੰ ਜਰੂਰਤ ਐ, ਤਾਂਹ ਫੂਨ ਚਲਾਓ। ਮੈ ਕਹਿੰਨੀ ਆ, ਮੈ ਕੱਲ੍ਹ ਗਈ ਸੀ ਅਪਣੇ। ਬਈ ਅਪਣੇ ਤੇ ਐਵੇਂ ਕਿਸੇ ਨੂੰ ਦੇਖਨ ਗ‌ਈ ਸੀ। ਮੈ ਦੇਖਿਆ ਉਹ ਆਪ ਵੀ ਨੀ ਫਸਟ 'ਚ ਪਹਿਲੇ, ਉਹ ਸਾਨੂੰ ਚਾਹ-ਪਾਣੀ ਰੱਖ ਕੇ ਚਲਗੇ। ਚਲੋ, ਕਮਰੇ ਬੈਠੇ ਦੇ ਉਹ ਸਾਰੇ ਇਕ ਕਮਰੇ 'ਚ। ਪਰ ਸਭ ਅਪਨੇ-ਅਪਨੇ
ਹਾਂਜੀ-ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਏ ਕਿ।
ਸਭ ਅਪਨੇ-ਅਪਨੇ ਫ਼ੋਨ 'ਚ ਬਿਜੀ ਬਿਲਕੁਲ। ਮੁੰਡਾ ਵੀ ਉਹਨਾ ਦਾ ਫ਼ੋਨ ਚਲਾਂਦਾ ਪਿਆ, ਉਹ ਮਾਂ ਪਿਓ ਵੀ‌। ਦੇਖੋ, ਬੱਚੇ ਤੇ ਮਾਂ ਪ ਪਿਓ ਕੋ ਈ ਸਿੱਖਦੇ ਨੇ। ਪਹਿਲੇ ਤੇ ਐ ਵੇ, ਪਹਿਲੇ ਮਾਂ ਪਿਓ ਵੀ ਅਗਰ ਬੱਚਿਆਂ ਨੂੰ ਕਹਿਣ ਤੁਸੀਂ ਫ਼ੋਨ ਨਾ ਵੇਖੋ। ਅੱਜ-ਕੱਲ੍ਹ, ਕੁਛ ਮਾਂ-ਪਿਓ ਦਾ ਵੀ ਬਹੁਤ ਹੱਥ ਏ। ਛੋਟੇ-ਛੋਟੇ ਬੱਚਿਆਂ ਨੂੰ ਫ਼ੋਨ ਦਿਖਾ ਦੇਣਗੇ ਚਲੋ, ਤੁਸੀ ਫ਼ੋਨ ਦੇਖਲੋ। ਤੁਸੀ ਰੋਟੀ ਖਾਲੋਗੇ ਬੱਚਿਆਂ ਨੂੰ ਸ਼ੁਰੂ ਤੋਂ ਆਦਤ ਪੈ ਗਈ ਏ ਜੀ। ਅੱਜ-ਕੱਲ੍ਹ ਤੇ ਨਿੱਕੇ-ਨਿੱਕੇ ਬੱਚੇ ਨੂੰ ਫ਼ੋਨ ਦੇਖਣ ਦੀ ਏਨੀ ਬੁਰੀ ਸਮੱਸਿਆ ਏ ਬਹੁਤ ਜ਼ਾਦਾ ਸਮੱਸਿਆ।
ਹੋਰ ਤੁਸੀਂ ਕੀ ਬਨਾਇਆ ਅੱਜ?
ਅੱਜ ਅਸੀਂ ਬਣਾਏ ਸੀ, ਛੋਲੇ-ਚੋਲ ਜੀ। ਸ਼ਨੀਵਾਰ ਤੇ ਪੰਜਾਬੀਆਂ ਘਾਰ ਐ ਛੋਲੇ-ਚੋਲ, ਰਾਜਮਾ ਚੋਲ‌। ਨਾ ਬਣਾਈਏ ਤਾਂ ਐਵੇਂ ਲੱਗਦਾ, ਕਿ ਅੱਜ ਸ਼ਨੀਵਾਰ ਈ ਨੀ ਸੀ।
ਹਾਂਜੀ-ਹਾਂਜੀ ਤਾਡੀ ਗੱਲ ਬਿਲਕੁਲ ਸ‌ਈ ਏ। ਆਪਾਂ-ਆਪਾਂ ਵੀ ਅੱਜ ਰਾਜਮਾਂ-ਚੌਲ ਬਣਾਏ ਸੀ। ਬੋਤ ਈ ਪਿਆਰੇ ਬੰਨੇ ਸੀ। ਅੱਛੇ ਬੰਨੇ ਸੀ।
ਹਾਂਜੀ, ਬਿਲਕੁਲ ਠੀਕ ਗੱਲ ਐ। ਮੈਂ ਤੇ ਨਾ ਫੋਨ ਬਿਲਕੁਲ ਨੀ ਚਲਾਂਦੀ, ਮੈਂ ਕਿਸੇ ਨੂੰ ਫੋਨ ਕਰਨਾ ਹੋਏ ਸੁਣਨਾ ਹੋਏ, ਜਾਂ ਕੁਛ ਜ਼ਰੂਰੀ ਦੇ ਵੇਖਣਾ ਹੋਏ ਮੈਂ ਤਾਂ ਫੋਨ ਫੜਦੀ ਆਂ।
ਹਾਂਜੀ -ਹਾਂਜੀ।
ਹੂੰ, ਬੱਚੇ ਕੀ ਵ ਵੱਡ ਵੱਡੇ -ਵੱਡੇ ਦੇਰਾਂ ਰਾਤਾਂ ਤੱਕ ਫੋਨ ਚਲਾਂਦੇ ਨੇ ਇੰਨਾ ਦੇਖਦੀ ਹਾਂ ਕਿ ਰਾਤੀ ਕਈਆਂ ਦੇ ਮੈਸੇਜ - ਸਵੇਰੇ ਵੇਖਾਂਗੇ ਦੇ ਇੱਕ ਅੱਧਾਂ ਸਟੇਟਸ ਵੇਖ ਲਏ ਕਈਆਂ ਨੇ ਰਾਤੀ ਚਾਰ -ਚਾਰ ਵਜੇ ਸਟੇਟਸ ਲਾਏ ਹੁੰਦੇ ਨੇ। ਮੈਂ ਕੇਆ ਸੋਂਦੇ ਨੀ।
ਹਾਂਜੀ ਹੁਣ ਤੇ ਏਨਾ ਯਕੀਨ ਏ ਮੇਰੇ ਬੱਚੇ ਨੀ ਫੋਨ ਦੇਖਦੇ। ਬਸ ਮੈਂਨੂੰ ਇੰਨਾ ਬੋਤ ਈ ਖੁਸ਼ੀ ਏ, ਮੇਰੇ ਬੱਚੇ ਨੀ ਦੇ- ਕਦੇ ਫੋਨ। ਬਸ ਮੇਰਾ ਭਤੀਜਾ ਫੜਦਾ ਬੋਤ ਈ ਜਾਦਾ, ਓ ਮੈਨੂੰ- ਕਿੰਨਾ ਰੋਕਦੀ ਆਂ ਨਾ ਫੜੇਆ ਕਰ, ਕੁਛ ਪੜ ਲੈ -ਪੜ ਲੈ। ਪੜ੍ਹ ਕੇ ਕੁਛ ਬਣ ਜੋ, ਫੇਰ ਚਲਾ ਲੋ। ਬਟ ਫੇਰ ਵੀ ਨਾ ਆਈ ਸ਼ੈਡ ਵੀਕ ਹੋ ਜਾਂਦੀ ਬੱਚੇਆਂ ਦੀ।
ਹਾਂਜੀ ਹਾਂਜੀ ਬਿਲਕੁਲ ਸ‌ਈ ਗੱਲ ਏ ਜੀ ਤੁਆਡੀ। ਆਈ ਸ਼ੈਡ ਬੱਚਿਆਂ ਦੀ ਓਈ ਤੇ ਮੇਰੇ ਮੁੰਡੇ ਦੇ ਢਾਈ ਨੰਬਰ ਦਾ ਓ ਫੋਨ ਵਰਤਦਾ, ਵੇਖਦਾ ਵੀ ਬਹੁ ਤੇ। ਸਕੂਲੋਂ ਆਏਗਾ ਫੋਨ ਮੰਮਾ ਫੋਨ ਕਿੱਥੇ, ਫੋਨ ਦਵੋ। ਫੋਨ ਜਦ ਤੱਕ ਨਾ ਦਵੋ ਜੀ ਤਾਂ ਤੱਕ ਤੇ ਲੜਾਈ ਹੁੰਦੀ ਰੈਂਦੀ ਏ।
ਹਾਂਜੀ -ਹਾਂਜੀ ਓ ਜਦੋਂ ਭੈਣ ਭਰਾ ਕੱਠੇ ਹੋਣ ਨਾ ਤੇ ਫੇਰ ਲੜਦੇ ਵੀ ਬੋਤ ਨੇ। ਫੋਨ ਵੱਕੂ ਫੋਨ ਇਨਾ ਲੈਣਾ। ਫੋਨ ਮੈਨੂੰ ਲੈਣਾ ਐ।
ਚਲੋ ਪੈਲੇ ਐ ਜ਼ਮਾਨਾ ਸੀ ਤੁਸੀਂ ਰਿਚਾਰਜ ਕਰਾਓਗੇ ਤੇ ਤਾਡਾ ਫੋਨ ਚੱਲੇਗਾ। ਹੁਣ ਤੇ ਬੰਦਿਆਂ ਨੇ ਵਾਈਫਾਈ ਲਵਾਲੋ ਜੀ ਘਰ ਨੈਟ ਨੀ ਚੱਲਦਾ। ਅੱਧਾ ਤੇ ਖੂਨ ਵਾਾਈਫਾਈ ਨੇ ਪੀਤਾ ਦਾ। ਸਭ ਨੇ ਵਾ ਫਾਈ ਲਵਾਏ ਹੁੰਦੇ ਨੇ। ਬੱਚੇ ਨੈੱਟ, ਸੋਸ਼ਲ ਮੀਡੀਆ ਸਾਰਾ ਦਿਨ ਵਰਤੋਂ ਕਰਨਗੇ ਜੀ। ਬੰਦਾ ਆਪਣੇ ਸੁੱਖ ਵਸ
ਜੀ ਪਰਾਣੇ ਜ਼ਮਾਨੇ 'ਚ ਤੇ ਪਰਾਣੇ ਜਮਾਨੇ 'ਚ ਤੇ ਬਚ ਜੋ ਸਾਡੇ ਜੋ ਨਾ ਹੁੰਦੇ ਸੀ ਨਾ ਓ ਦੂਸਰਿਆਂ ਦੇ ਘਾਰ ਫੋਨ ਕਰਨ ਜਾਂਦੇ ਸੀ। ਓ ਏਥੇ ਆਪਣੇ, ਆਪਣੇ ਕੋਲ ਫੋਨ ਨੇ। ਕਿਸੇ ਕੋ ਦੋ ਨੇ, ਕਿਸੇ ਕੋ ਇੱਕ ਕ ਨੇ। ਕਿਸੀ ਕੋ ਆਈ ਫੋਨ ਨੇ ਮਾਸਾ ਸਾਹ ਨੀ ਲੈਂਦੇ। ਫੋਨ ਛੱਡਦੇ ਈ ਨੀ ਕੀ ਕਰੀਏ।
ਬਿਲਕੁਲ ਠੀਕ ਗੱਲ ਏ ਪੇਲੇ ਜਮਾਨੇ 'ਚ ਬਿਮਾਰੀਆਂ ਵੀ ਘੱਟ ਸੀ। ਲੋਕਾਂ ਨੂੰ ਚਸ਼ਮੇ ਬੜੇ ਘੱਟ ਲੱਗਦੇ ਸੀ ਕਿਤੇ- ਪੰਜਾਹ ਤੋਂ ਪਚਪਨ ਤੋਂ ਉੱਪਰ ਹੋਣਾ ਤੇ ਬੰਦੇ ਨੂੰ ਤੇ ਚਸ਼ਮਾਂ ਲੱਗਣਾ ਨਜ਼ਰ- ਨਜ਼ਰ ਕਮਜ਼ੋਰ ਹੋਣੀ, ਲੇਕਿਨ ਅੱਜ ਕੱਲ ਦ ਬੱਚੇਆਂ ਦੇ ਚਸ਼ਮੇ ਲੱਗੇ ਹੋਏ ਨੇ ਨਿੱਕੇ- ਨਿੱਕੇ ਬੱਚ ਰੀਆਂ ਹੋਣਗੀਆਂ। ਬੋਤ ਫੈਲ ਚੁੱਕੀ ਆ, ਪ੍ਰਦੂਸ਼ਣ ਏਨਾ ਫੈਲਦਾ ਕੁਛ ਮੋਬਾਈਲ ਮਤਲਬ ਪੂਰਾ ਮਿਨ ਤੇ ਸੱਚੀ ਪੁਰਾਣਾ ਹੀ ਜ਼ਮਾਨਾ ਵਧੀੱਆ ਲੱਗਦਾ ਸੀ ਹੁਣ ਨਵੇਂ ਦਿੱਤੇ ਚਲੋ ਟੈਕਨੋਲਜੀ ਹੈ ਠੀਕ ਏ ਗੋਆ ਵਾਸਤੇ ਵੇਖੋ ਤਰੱਕੀ ਟਕਨੋਲੋਜੀ ਏ
ਹਾਂਜੀ ਹਾਂਜੀ ਹੋਰ ਤੁਹਾਡੇ ਘਰ ਸਭ ਠੀਕ ਵਧੀਆ
ਹਾਂਜੀ ਹਾਂਜੀ ਸਭ ਵਧੀਆ
ਹਾ ਹੋਰ ਕੀ ਕਰਦੇ ਸੀ ਹੁਣ
ਅ
ਹੈਲੋ ਹੋਰ ਮੈਂ ਕਿਹਾ ਕੀ ਕਰਦੇ ਸੀ ਹੁਣ
ਮੈਂ ਬਸ ਬੈਠੀ ਦੀ ਸੀ ਜੀ ਕੁਰਸੀ ਤੇ ਬਾਹਰ ਮੰਜਾ ਕੁਰਸੀ ਡਾ ਕੇ ਆਪਣੇ ਘਰ ਦੇ ਬਾਹਰ ਬੈਠੀ ਵੀ ਸੀ
ਹਾਂਜੀ ਹੋਰ ਮਾਸਾ ਕਿਤੇ ਮੀਂਹ ਪਿਆ ਤੇ ਠੰਡਾ ਮੌਸਮ ਹੋਇਆ ਐ ਫੇਰ ਕਾਹਦਾ ਮੌਸਮ ਹੁੰਦਾ ਪਹਿਲੇ ਤਾਂ ਧੁਪ ਚੜ ਆਦੀ ਸੀ ਮਾਸਾ ਬਾਹਰ ਨਿਕਲਣ ਦਾ ਮਨ ਨੀ ਕਰਦਾ ਸੀ ਹੁਣ ਠੰਡਾ ਮੌਸਮ ਹੋਇਆ ਤਾਂ ਹੀ ਨਿਕਲਦੇਆਂ ਮੰਜਾ ਡਾਹ ਕੇ ਉੱਪਰ ਛੱਤ ਤੇ ਬਹਿ ਜਾਓ
ਹਾਂਜੀ ਹਾਂ ਸਾਡੇ ਵੀ ਇੱਥੇ ਅੱਜ ਮੀਂਹ ਪਿਆ ਤਾਂ ਮੌਸਮ ਸਹੀ ਲੱਗਦਾ ਪਿਆ ਥੋੜ੍ਹੀ ਹਵਾ ਲੱਗਦੀ ਪਈਏ ਪਰ ਇਹ ਇੱਕ ਘੰਟਾ ਮੀਂਹ ਦੋ ਘੰਟੇ ਬਾਦ ਤੋਂ ਮਾੜੀ ਮਾੜੀ ਧੁੱਪ ਏਡਾ ਮਤਲਬ ਪਾ ਮੀਂਹ ਵੀ ਚੰਗੀ ਤਰ੍ਹਾਂ ਨੀ ਪੀਂਦਾ ਵਿਆ ਮੈਂ ਕਵਾਂ ਇੰਨਾ ਮੀਂਹ ਪਵੇ ਠੰਡ ਪੈ ਜੇ
ਹਾਂਜੀ ਹਾਂਜੀ ਤਾਡੀ ਬਹੁਤ ਜ਼ਿਆਦਾ ਗੱਲ ਸਹੀ ਏ ਹੋਰ ਕਿਤੇ ਛੁੱਟੀਆਂ ਚ ਘੁੰਮਣ ਨੀ ਗਏ
ਨਹੀਂ ਜੀ ਨਹੀਂ ਅਸੀਂ ਮਤਲਬ ਕਿੱਥੇ ਘੁੰਮਣ ਨੀ ਗਏ ਨਹੀਂ ਗਏ ਅਸੀਂ ਕਿਧਰੇ ਘੁੰਮਨ
ਹਾਂਜੀ ਛੁੱਟੀਆਂ ਚ ਕਿੱਥੇ ਨਿਕਲਿਆ ਜਾਂਦਾ ਕਿੰਨੀ ਧੁੱਪ ਸੀ ਤਾਂ ਹੁਣ ਠੰਡਾ ਮੌਸਮ ਹੋਇਆ ਹੋਰ ਬੱਚੇ ਸਕੂਲ ਚਲ ਗਏ
ਹਾਂਜੀ ਹਾਂਜੀ ਬੱਚੇ ਸੋਮਵਾਰ ਤੋਂ ਜਾਣਗੇ ਜੀ ਬੱਚੇ ਤੇ ਸਕੂਲ
ਹਾਂ ਇਜੇ ਨਾ ਹਜੇ ਪੜ੍ਹਾਈ ਨਹੀਂ ਹੁੰਦੀ ਨਾ ਸਕੂਲਾਂ ਚ ਥੋੜ੍ਹੀ ਲੇਟ ਹੁੰਦੀ ਏ ਪੜ੍ਹਾਈ
ਹਾਂਜੀ ਚਲੋ ਭੈਣ ਜੀ ਫੇਰ ਮੈਂ ਤੁਹਾਨੂੰ ਨਾ ਕਰਾਂਗੀ ਫੋਨ
ਹਾਂਜੀ ਹਾਂਜੀ
ਮੈਂ ਕਿਹਾ ਬੱਚੇ ਆ ਗਏ ਨੇ ਵੇਖਾ ਬੂਆ ਖੜਕਿਆ ਬੈਲ ਵੱਜੀ ਦੂਰੋ ਬੈਲ ਬਾਈਕ ਦੀ ਆਵਾਜ਼ ਆਈ ਮੈਂ ਦੇਖਾ ਮੈਂ ਕਿਹਾ ਲੱਗਦਾ ਬੱਚੇ ਨੇ ਮੇਰੇ ਚਲੋ ਭੈਣ ਜੀ ਬੱਚਿਆਂ ਨੂੰ ਘੱਟ ਤੋਂ ਘੱਟ ਫੋਨ ਦਿਖਾਓ ਮੈਂ ਤੇ
ਹਾਂਜੀ ਸ਼ੁਕਰ ਤੁਸੀਂ ਮੈਨੂੰ ਦੱਸਤਾ ਵੈਸੇ ਤੇ ਮੇਰੇ ਮੁੰਡੇ ਕੋਈ ਵੀ ਨੀ ਫੜਦਾ ਮੇਰੇ ਬੱਚੇ ਬਸ ਮੇਰਾ ਭਤੀਜਾ ਫੜਦਾ ਮੈਂ ਆਪਣੀ ਕਵਾਂਗੀ ਉਹਨੂੰ ਉਹ ਕਿਉ ਫੜਦਾ
ਹਮਾਰੇ ਤੇ ਗੁੱਸਾ ਨਾ ਕਰਨਾ ਵੀ ਮੈਂ ਤਹਨੂੰ ਮਨਾ ਕੀਤਾ ਬੱਚਿਆਂ ਨੂੰ ਫੋਨ
ਨਹੀਂ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਏ ਫੋਨ ਤੋਂ ਤੁਸੀਂ ਕਹਿਣਾ ਚਾਹੀਦਾ ਹੈ ਮੈਂ ਤੇ ਦੇਖ ਕੇ ਹੈਰਾਨ ਉਹ ਕਹਿੰਦਾ ਅ ਕੁਛ ਨੀ ਹੁੰਦਾ ਬਸ ਐਵੇਂ ਕਹਿੰਦੇ ਨੇ ਮੈਂ ਕਿਹਾ ਨਹੀਂ ਐਵੇਂ ਨਹੀਂ ਕਹਿੰਦੇ ਕੋਈ ਵੀ ਸੱਚੀ ਹੁੰਦਾ
ਚਲੋ ਬਸ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਮੈਂ ਫੇਰ ਕਰਾਂਗੀ ਤੁਹਾਨੂੰ ਫੇਰ ਫੋਨ
ਠੀਕ ਹੈ ਸਤਿ ਸ਼੍ਰੀ ਅਕਾਲ
ਪੰਦਰਾਂ
ਕਿ ਓਐ